ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਤੁਸੀਂ ਸੁਣਾਓ
ਹੋਰ ਕੀ ਕਰ ਰਹੇ ਸੀ
ਮੈਂ ਬਸ ਥੋੜਾ ਫ੍ਰਰੀ ਹੋਈ ਸਾਂ ਮੈਂ ਕਿਹਾ ਨਾ ਮੈਂ ਪੁੱਛਣਾ ਸੀ ਬਈ ਉਹ ਮੈਂ ਮਿੱਠੇ ਚਾਵਲ ਬਣਾਣੇ ਵ ਤੇ ਮੈਂ ਕਿਹਾ ਤੁਹਾਡੇ ਕੋਲ ਕੋਈ ਤਰੀਕਾ ਹੈਗਾ ਨਹੀਂ ਤੇ ਮੈਂ ਆਪਣਾ ਤੁਹਾਨੂੰ ਦੱਸਾਂ ਮੈਂ ਇੰਜ ਬਣਾਉਦੀ ਹਾਂ ਤੇ ਕਦੀ ਬਣਾਏ ਨੇ ਮਿੱਠੇ ਚਾਵਲ
ਨਹੀਂ ਨਹੀਂ ਮੈਂ ਨਾ ਮਿੱਠੇ ਚਾਵਲ ਬਹੁਤ ਘੱਟ ਬਣਾਏ ਸਗੋਂ ਮੈਂ ਤੁਹਾਨੂੰ ਫੋਨ ਕਰਨਾ ਹੀ ਸੀ ਕਿ ਮੈਂ ਕਿਹਾ ਮੈਂ ਪੁੱਛਣੀ ਆ ਤੁਹਾਡੇ ਕੋਲੋਂ ਵੀ ਮਿੱਠੇ ਚਾਵਲ ਦੱਸੋ ਵੀ ਵੱਖਰਾ ਵੱਖਰਾ ਦਾਣਾ ਹੋਵੇ ਮੈਂ ਬਣਾਉਾਨਦੀ ਹਾਂ ਨਾ ਉਹ ਸਾਰੇ ਕੱ ਇਕੱਠੇ ਇਕੱਠੇ ਹੋ ਜਾਂਦੇ ਨੇ ਤੇ ਉਹ ਕੱਪਾ ਜੇ ਕੱਪਾ ਜਿਹੇ ਬਣ ਜਾਂਦੇ ਨੇ ਉਹ ਮੈਨੂੰ ਅੱਛੇ ਹਾਂ ਉਹ ਫੇਿਰ ਕੋਈ ਮਹਿਮਾਨ ਆਏ ਨਾ ਉਹਦੇ ਅੱਗੇ ਅੱਗੇ ਰੱਖੇ ਹੋਏ ਅੱਛੇ ਨਹੀਂੀ ਲੱਗਦੇ
ਚੰਗੇ ਨੀ ਲੱਗਦੇ ਨਹੀਂ ਮਿੱਠੇ ਚਾਵਲ ਉਹਦੇ ਮ ਮੈਂ ਤੇ ਬਹੁਤ ਬਣਾਉਂਦੀ ਆ ਮੈਂ ਕਿਹਾ ਚੱਲ ਕੋਈ ਹੋਰ ਵੀ ਨਵੀਂ ਰੈਸਪੀ ਵੇਖਾ ਅਸੀਂ ਤੇ ਮਿੱਠੇ ਚਾਵਲ ਲੈਂਦੇ ਬਣਾਉਦੇ ਜਿਵੇਂ ਹੁਣ ਗਲਾਸ ਇੱਕ ਚਾਵਲਾਂ ਦਾ ਲਿਆਏ
ਹਾਂਜੀ
ਤੇ ਗਲਾਸ ਚਾਵਲਾਂ ਦਾ ਲਿਆਏ ਤੇ ਉਹ ਉਹਨਾਂ ਨੂੰ ਗੋ ਲਿਆ
ਹਾਂਜੀ ਕਿੰਨੀ ਦੇਰ ਵੀ ਗਉਣਾ ਹੈ
ਭਗੋਲੋ ਭਾਵੇਂ ਦੋ ਘੰਟੇ ਤਿੰਨ ਘੰਟੇ ਜਿਵੇਂ ਮਰਜੀੀ ਜਿੰਨੇ ਮਰਜ਼ੀ ਘੰਟੇ ਪਹਿਲੋਂ ਪ ਹੋਵੋ ਹਨਾ- ਤੇ ਓ ਪਿਗੋ- ਫਿਰ ਪੈਲਾਂ ਚੰਗੀ ਤਰ੍ਹਾਂ ਧੋਣੇ ਨੇ। ਕਈ ਨਾ ਚਾਵਲਾਂ ਨੂੰ ਵਿੱਚੋਂ ਨਾ ਇੱਕ ਵਾਰੀ ਧੋਵੋ ਤੇ ਉਹ ਉ ਉ- ਗੰਦੇ ਜੇਈ ਉਹ ਮੈਲ ਜੇਈ ਨਿਕਲਦੀ ਏ। ਇਸ ਕਰਕੇ ਧੋਣ ਲੱਗਿਆ ਨਾ ਦੋ ਤਿੰਨ ਵਾਰੀ ਧੋਣੇ ਚਾਈਦੇ ਵੇ ।ਕਈ ਵਾਰੀ ਓ ਸਮੈਲ ਹੁੰਦੀ। ਵਲੇ ਝੋਨੇ ਝਾਨੇ ਦੀ ਹੁੰਦੀ ਏ ਨਾ ਜੇੜੀ- ਓ ਛਾਣਦੇ ਓ ਨਾ ਜਦੋਂ ਕੱਢਦੇ ਨੇ ਚੌਲ। ਓ- ਤੇ ਓ- ਸਾਫ਼ ਜਿਦੋਂ ਹੋਜਣ ਸਾਫ਼ ਪਾਣੀ ਹੋ ਗਿਆ ਤੇ ਤਾਂ- ਤੱਕ ਪਾਉਣੇ ਨੇ। ਫੇਰ ਤੁਸੀਂ ਦੂਸਰੇ- ਇਧਰ ਥੋੜਾ ਜਿਆ ਆਪਣੇ- ਪੈਲੋਂ ਤਿਆਰੀ ਕਰ ਲੋ, ਜਿਵੇਂ ਥੋੜਾ ਨਾਰੀਅਲ ਕੱਟ ਲਿਆ, ਲੌਂਗ ਰੱਖ ਲਏ ਅੱਠ ਦਸ। ਤੇ ਸੋਗੀ, ਕ੍ਰਿਸਮਿਸ ਜੇੜੀ ਕੇਂਦੇ ਆਂ ਓ ਰੱਖ ਲੀ ਤੇ ਜੀਰਾ ਹੋ ਗਿਆ। ਏ ਸਾਰੀਆਂ ਚੀਜ਼ਾਂ ਪੈਲਾਂ ਤਿਆਰ- ਕਰਨੀਆਂ। ਸਭ ਤੋਂ ਪੈਲੋਂ ਫੇਰ ਏਦੂ ਦੂਸੇ ਪਾਸੇ ਜੋ ਕੜਾਈ ਲਈ ਏ ਨਾ- ਉਦੇ ਵਿੱਚ ਤੁਸੀਂ- ਘਿਓ ਪਾਲੋ ਕੜਛੀ। ਘਿਓ ਇਦੇ 'ਚ ਖੁੱਲਾ- ਪੈਂਦਾ ਵੇ। ਜੇ ਏ ਤੁਸੀਂ ਘੱਟ ਪਾਇਆ ਨਾ- ਤੇ ਫੇਰ ਤੁਆਡੇ ਚੌਲ ਨਾ ਓ ਹੋ ਜਾਂਦੇ ਨੇ। ਕੱਠੇ -ਕੱਠੇ ਤੇ ਜੇ ਤੁਸੀਂ ਹਾਂ -ਤੇ ਚੌਲ
ਸ਼ਾਇਦ ਮੇਰੇ ਕੋਲ ਘਿਓ ਈ ਘੱਟ ਪੈਂਦਾ ਏ। ਕਿਉਂਕਿ ਮੇਰੇ ਚਾਵਲ ਕੱਠੇ ਹੋ ਜਾਂਦੇ ਆ ਨਾ। ਹਾਂਜੀ
ਇਕ ਦਮ ਚਾਈਦਾ। ਚਲੋ ਇੱਕ ਕੜਛੀ ਗਲਾ ਇੱਕ- ਇੱਕ ਗਲਾਸ ਦੇ ਵਿੱਚ ਇੱਕ ਕੜਛੀ ਦਾ ਮਤਲਬ ਮੇਲ ਖਾ ਸਕਦਾ। ਓ ਕੜਛੀ ਕੜਾਈ ਦੇ ਵਿੱਚ- ਈ ਪਾ ਦੋ ਘਿਓ ਦੀ ਉਹਦੇ ਵਿੱਚ ਤੁਸੀਂ ਸਭ ਤੋਂ ਪੈਲੋਂ ਜੀਰਾ ਸੁੱਟੋ, ਫੇਰ ਲੌਂਗ, ਜੋ ਵੀ ਫਿਰ ਥੋੜੀ ਜਿਈ ਮੋਟੀ ਲਾਚੀ ਹੋਵੇ ਜਾਂ ਛੋ- ਛੋਟੀ ਲਾਚੀ ਓ ਵੀ। ਖੁਸ਼ਬੂ ਹੋ ਜਾਂਦੀ ਹੋਰ ਵੀ ਅੱਛੀ ।ਤੇ-
ਕੇ ਵੀ ਪਾਣੇ ਆ ਕਿ ਛਿਲਕੇ ਕੱਢ ਦੇਣੇ ਆ।
ਛਿਲਕੇ ਸੁਟ ਦਿਓ ਤੁਸੀਂ।
ਅੱਛਾ।
ਮੋਟੀ ਦੇ ਚਾਹੇ ਚੱਲ ਜਾ ਨਾ ਮੋਤੀ ਦੇ ਤੁਸੀਂ ਚੁਣ ਦਿਓ ਮੋਟੀ ਦੇ ਫਿਰ ਨਾ ਚੋਲ ਕਾਲਾ ਕਰ ਦੇਣਗੇ। ਹਨਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਇਹ ਹੋ ਗਏ ਤਿੜ ਤਿੜ ਦੀ ਆਵਾਜ਼ ਆ ਗਈ ਤੇ। ਫਿਰ ਤੁਸੀਂ ਆਪਣਾ ਚਾਵਲ ਜਿਹੜੇ? ਭਿਉਏ ਹੋਏ ਹੈ ਨਾ ਉਹ ਇੱਕ ਗਲਾਸ ਤੇ ਤੁਸੀਂ ਉਹ ਚਾਵਲ ਪਾ ਲਓ ਜੇ ਤੁਸੀਂ ਤੇ ਉਹਦੇ ਵਿੱਚ ਇੱਕ? ਇੱਕ ਚਾਵਲ ਜੇ ਪਾਏ ਨੇ ਤੇ ਪਾਣੀ ਦੇ ਤੁਹਾਡੇ ਤਿੰਨ ਗਲਾਸ? ਤੇ ਪੈਣਗੇ।
ਅੱਛਾ।
ਜਦੋਂ ਉਹ ਥੋੜੇ ਅੱਧੇ ਬਣ ਜਾਣ ਜੇ ਮੋਹਰੀਆਂ ਜਿਹੀਆਂ ਪੈ ਗਈਆਂ ਵੇਖ ਲਿਆ ਕਰੋ? ਬਈ ਪੰਦਰਾਂ ਮਿੰਟ। ਮਿੰਟਾਂ ਨੂੰ ਦਸ ਮਿੰਟਾਂ ਨੂੰ।
ਹੂੰ।
ਵੀ ਮੋਰੀਆਂ ਪੈ ਗਈਆਂ।
ਹਾਂਜੀ।
ਪੈਣ ਤੇ ਫਿਰ ਜਿੰਨਾ ਚਾਵਲ ਦਾ ਗਲਾਸ ਸੀ। ਓਨਾ ਹੀ ਤੁਸੀਂ? ਚੀਨੀ ਦਾ ਪਾਲਓ ਕਿਉਂਕਿ ਜੇ ਮਿੱਠੇ ਚਾਵਲ ਕਈ ਲੋਕ ਮਿੱਠਾ ਲਾਇਕ ਕਰਦੇ ਨੇ? ਤੇ ਜੇ ਫਿੱਕੇ ਬਣਜੇ ਫਿਰ? ਉੱਪਰੋਂ ਤਾਂ ਨਹੀਂ ਨਾ ਪੈ ਸਕਣਾ? ਵੈਸੇ ਅਸੀਂ ਲੋਕ ਤੇ ਥੋੜਾ ਘੱਟ। ਕੀ ਘਰ। ਕਰਦੇ ਹਾਂ ਮਿੱਠਾ। ਬਈ। ਤੇ ਉਹ ਤੁਸੀਂ ਮਿੱਠਾ ਵੀ ਇੱਕ ਗਲਾਸ ਹੀ ਪਾ ਦੇਣਾ ਉਹਦੇ ਤੇ ਜਦੋਂ ਸ਼ੇਕ ਬਣ ਜਾਣ।
ਹਾਂਜੀ।
ਤੇ ਉਹਦੇ ਵਿੱਚ ਫਿਰ ਤੁਸੀਂ ਥੋੜਾ ਜਿੰਨਾ ਜਿਵੇਂ ਹੁੰਦਾ ਨੀ ਹੈ ਕਲਰ। ਕਿਹੜਾ ਤੁਹਾਨੂੰ ਮੈਂ ਦੱਸਾਂ ਜਿਵੇਂ ਕਲਰ ਔਰੰਜ ਲੱਡੂਆਂ ਦਾ ਕਲਰ ਹੁੰਦਾ ਹੈ। ਉਹ ਵਾਲਾ ਉਹ ਵਾਲਾ। ਥੋੜਾ ਜਿਹਾ ਸੁੱਟ ਕੇ। ਉਹਨੂੰ ਨਾਲ ਹੀ ਫਿਰ ਜਦੋਂ। ਖੰਡ ਸੁੱਟੀ ਉਹਨੂੰ ਉੱਤੇ ਥੱਲੇ ਕਰ ਦੇਣਾ।
ਠੀਕ ਹੈ।
ਉਹਦੇ ਉੱਪਰ ਥੱਲੇ ਕਰਨ ਨਾਲ ਨਾ ਫਿਰ ਉਹ ਰੰਗ ਵੀ ਚੜ ਜਾਏਗਾ। ਤੇ ਬਸ। ਇਹਨੂੰ ਇਹਦੇ ਵਿੱਚ ਨਾ ਫਿਰ ਤੁਸੀਂ ਕੀ ਕਰਨਾ ਪੂਣਾ ਰੱਖ ਦੇਣਾ ਪਤੀਲੇ ਦੇ ਉੱਤੇ ਆਪਣੀ ਕੜਾਹੀ ਤੇ। ਉਹਦੇ ਉੱਪਰ ਢੱਕਣ ਰੱਖ ਦੇਣਾ ਉਹਦੇ ਉੱਪਰ ਹੋ ਸਕੋ। ਕੋਈ ਵਜ਼ਨ ਵੀ ਰੱਖ ਦਿਉ ਤੇ ਉਹ ਬਸ ਪੰਜ ਮਿੰਟ ਬਾਅਦ ਤੁਹਾਡੇ ਚਾਵਲ ਇੰਝ ਮਤਲਬ ਬਣ ਜਾਣਗੇ ਤੇ ਤੁਸੀਂ ਉਹਨਾਂ ਨੂੰ ਫਿਰ ਖੋਲਣਾ ਨਹੀਂ ਫਿਰ ਜਦੋਂ ਅੱਧਾ ਘੰਟਾ ਹੋ ਜਾਵੇ ਨਾ ਫਿਰ ਤੁਸੀਂ ਉਹਨਾਂ ਨੂੰ ਪੋਣੇ ਨਾਲ ਦੇ ਥੱਲੇ ਕਰਨੇ ਫਿਰ ਚਾਵਲ ਕੱਲਾ- ਕੱਲਾ ਹੋ ਜਾਂਦਾ।
ਨਹੀਂ ਤੇ ਸਾਨੂੰ ਪਤਾ ਗੱਲ ਸੁਣੋ ਨਹੀਂ ਤੇ ਸਾਨੂੰ ਪਤਾ ਕਿਵੇਂ ਚਲੇਗਾ ਕਿ ਚਾਵਲਾ ਚ ਪਾਣੀ ਖਤਮ ਹੋ ਗਿਆ।
ਪਾਣੀ ਜਦੋਂ ਸੁਰਾਖ ਪੈ ਗਏ, ਸੁਰਾਖ ਬਣ ਜਾਂਦੇ ਨੇ ਚੋਲਾਂ ਦੇ ਉੱਤੇ ਉਦੋਂ ਪਾਣੀ ਦੀ ਕਪੈਸਿਟੀ ਕੁਛ ਵੀ ਨਹੀਂ ਰਹਿੰਦੀ ਉਹ ਸਿਰਫ ਐਵੇਂ ਭਾਫ ਨਾਲ ਹੀ ਉਹਨੇ ਹੋਣਾ ਹੁੰਦਾ। ਤੂੰ ਫਿਰ ਖੰਡ ਘੋਲਣ ਵਾਸਤੇ ਇੰਨਾ ਪਾਣੀ ਚਾਹੀਦਾ ਸਾਨੂੰ ਤੇ ਕਈ ਲੋਕ ਬਣਾਉਦੇ ਨੇ ਉਹ ਚਾਵਲ ਜਦੋਂ ਬਣਾਉਦੇ ਨੇ ਚਾਵਲ ਜਿਵੇਂ ਅਸੀਂ ਪਿਗੋ ਧੋਤੇ ਹੋਏ ਲਏ ਨੇ ਉਹਨਾਂ ਨੂੰ ਖੁਲਾ ਪਾਣੀ ਪਾ ਲਓ ਤੁਸੀਂ। ਤਿੰਨ ਗਲਾਸ ਨਾ ਪਾਓ ਤੁਸੀਂ ਪੰਜ ਛੇ ਗਲਾਸ ਪਾ ਲੋ। ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਕਲਰ ਸੁੱਟ ਦਿਓ। ਰੰਗ ਜੋ ਵੀ ਲਾਲ ਪੀਲਾ ਜੋ ਵੀ ਬਣਾਣਾ। ਉਹ ਤੁਸੀਂ ਕਰਕੇ ਨਾ ਤੇ ਫੇਰ ਉਹ ਚਾਵਲ ਉਬਲ ਜਾਣਗੇ ਬਿਲਕੁਲ ਥੋੜ੍ਹੀ ਜਿਹੀ ਕਨੀ ਵਿੱਚ ਰਹਿ ਜੇ ਉਹਨੂੰ ਫੇਰ ਛਾਨਣੀ ਨਾਲ ਪੁਣ ਲਓ। ਤੇ ਉਹ ਤੁਹਾਡੇ ਚ ਪੀਲੇ ਰੰਗ ਦਾ ਪਲਾਓ ਬਣ ਗਿਆ ਤੇ ਬਾਕੀ ਜਦੋਂ ਤੁਸੀਂ ਪਾਣਾ ਹੈ ਉਹਦੇ ਵਿੱਚ ਫਿਰ ਉਸੇ ਤਰ੍ਹਾਂ ਘਿਓ ਪਾ ਕੇ ਲੌਂਗ ਜੋ ਵੀ ਬਣ ਦਾਲਚੀਨੀ ਜਾਂ ਸਮਾਨ ਜਿਹੜਾ ਵੀ ਕ੍ਰਿਸਮਿਸ ਉਹ ਪਾ ਕੇ ਤੇ ਉਹ ਚਾਵਲ ਨੂੰ ਰੱਖ ਰ ਦੋ ਥੋੜੇ ਚਾਵਲ ਪਾਓ ਫਿਰ ਥੋੜੀ ਜਿਨੀ ਖੰਡ ਪਾ ਦੋ ਕੜਛੀ ਜਿੰਨੀ ਫੇਰ ਥੋੜੇ ਚਾਵਲ ਪਾਓ ਫਿਰ ਕੜਛੀ ਖੰਡ ਪਾ ਦ ਇੰਝ ਦੀਆਂ ਤਿੰਨ ਲਹਿਰਾਂ ਬਣਾ ਲੋ ਦੋ ਲ ਤਿੰਨ ਚਾਵਲਾਂ ਦੀ ਬਣਦੀ ਨੇ ਦੋ ਵਸਤੇ ਫੇਰ ਉਹ ਤੁਸੀਂ ਚਾਵਲ ਕਦੇ ਵੀ ਨਹੀਂ ਕੱ ਠਾ ਹੋਏਗਾ ਕਦੇ ਵੀ ਨਹੀਂ। ਕਿਉਂਕਿ ਘਿਓ ਪਿਆ ਦਾ ਹੈ, ਤੇ ਬਹੁਤ ਸੋਹਣਾ ਚਾਵਲ ਬਹੁਤ ਸੋਹਣਾ ਬਣਦਾ ਐ।
ਹਾਂਜੀ ਤੁਸੀਂ ਕ ਪਹਿਲੇ ਕਈ ਵਾਰੀ ਬਣਾਏ ਸੀ, ਅਲੱਗ -ਅਲੱਗ ਕਲਰ ਦੇ ਵੀ ਬਣਾਂਦੇ ਸੀ।
ਹਾਂ ਅਲੱਗ -ਅਲੱਗ ਕਲਰ ਉਹ ਤੁਸੀਂ ਤਿੰਨ ਕਲਰ ਲੈ ਲੋ ਇੱਕ ਬਜ਼ਾਰੋਂ ਮਿਲਦੇ ਨੇ ਕਲਰ ਗ੍ਰੀਨ ਮਿਲ ਜਾਂਦਾ, ਰੈਡ ਮਿਲ ਜਾਂਦਾ ਤੇ ਔਰਿੰਜ ਤੇ ਜਿਹੜਾ ਚੌਥਾ ਕਲਰ ਐ ਉਹ ਅਸੀਂ ਚੌਥਾ ਹਿੱਸਾ ਚਾਵਲਾਂ ਨੂੰ ਵਾਈਟ ਚਾਵਲਾਂ ਨੂੰ ਹੀ ਰੱਖ ਲੈਣਾ। ਉਹਦੇ ਚਾਰ ਹੀ ਸੀ। ਕਰਕੇ ਨਾ ਥਾਲ ਦੇ ਵਿੱਚ। ਤੇ ਹਲਕਾ, ਹਲਕਾ। ਚੁਟਕੀ, ਚੁਟਕੀ। ਕਲਰ ਸੁੱਟ ਦੇਣਾ ਔਰ ਵਾਈਟ ਜਿਹੜੇ ਨਾ ਉਹਨਾਂ ਤੇ ਨਹੀਂੀ ਪਾਉਣਾ ਤਿੰਨ ਹਿੱਸਿਆਂ ਤੇ ਪਾ ਲੈਣਾ ਚਾਰ ਹਿੱਸੇ ਕੀਤੇ ਨਾ ਚੋਲਾਂ ਦੇ ਤੇ ਇੱਕ ਤੇ ਰੈਡ ਪਾਾਲੋ ਇੱਕ ਇੱਕ ਤੇ ਗ੍ਰੀਨ ਪਾ ਲੋ ਇੱਕ ਤੇ ਔਰੰਜ ਪਾ ਲੋ ਤੇ ਉਹ ਫੇਿਰ ਜਦੋਂ ਮਿੱਠਾ ਪਾਉਣਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਰਾਹ ਲੋ ਉਹ ਤੁਹਾਡੇ ਚਿਤਰਮ ਚਿਤਰੇ ਉਹਨੂੰ ਅਸੀਂ ਕਹਿੰਦੇ ਹ ਸਤਰੰਗੀ ਚੌਲ। ਕੋਈ ਚਿੱਟਾ ਹਲਕਾ ਜਿਹਾ। ਗ੍ਰੀਨ ਹੋ ਜਾਂਦਾ ਕੋਈ ਓਰੰਜ ਹੋ ਜਾਂਦਾ ਕੋਈ ਰੈਡ ਹੋ ਜਾਂਦਾ ਕੋਈ ਵਾਈਟ ਹੀ ਰਹਿੰਦਾ ਹੈ। ਤੇ ਉਹ ਸਤਰਤਰੰਗੀ ਚੌਲ ਉਹ ਵੀ ਬੜੇ ਬੜੇ ਵਧੀਆ ਬਣਦੇ ਨੇ ਉਹ ਵੇਖਣ ਨੂੰ ਵੀ ਸੋਹਣੇ ਲੱਗਦੇ ਨੇ ਹੈਵੇਂ ਬੱਸ ਬਦਾਮਾਂ ਦੀਆਂ ਗ ਆਂ ਗਰੀੀਆਂ ਥੋੜੀਆਂ ਭਿਗੋ ਕੇ ਛਿੱਲ ਕੇ ਉਹ ਲਾ ਦੋ ਉਹਦੇ ਨਾਲ ਹੋਰ ਗ੍ਰੇਸ ਜੀ ਆ ਜਾਂਦੀ ਹੈ। ਬੜੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਚਾਵਲ ਚਾਵਲ ਮਿੱਠੇ ਕਈ ਤਰ੍ਹਾਂ ਹੀ ਬਣ ਜਾਂਦੇ ਨੇ ਕਈ ਲੋਕੀ ਇਸ ਤਰ੍ਹਾਂ ਹੀ ਬਣਾ ਲੈਂਦੇ ਨੇ।
ਹਾਂਜੀ ਮੈਂ ਮੈਂ ਵੀ ਐਵੇਂ ਹੀ ਬਣਾ ਲੈਂਦੀ ਹਾਂ ਜੀਰਾ ਪਾ ਕੇ ਤੇ ਚਾਵਲ ਔਰ ਚੀਨੀ ਇਕੱਠੀ ਪਾ ਗਏ।
ਹਾਂ ਉਹ ਵੀ ਸਹੀ ਹੈ। ਬਸ ਉਹ ਤਜਰਬਾ ਆਪਣਾ ਆਪਣਾ ਹੁੰਦਾ ਸੇਕ ਦਾ ਸੇਕ ਕਿਵੇਂ ਰੱਖਣਾ ਗੈਸ ਦੇ ਇਹ ਗੱਲ ਹੁੰਦੀ ਆ ਬਸ ਸੇਕ ਰੱਖਣ ਦੀ ਗੱਲ ਹੁੰਦੀ ਆ ਤੇ ਚ ਹੋ
ਹ ਚਲੋ ਐਸੇ ਬਹੁਤ ਬੜੇ ਬ। ੜੀ ਵਧੀਆ ਸੀ। ਖ ਮੈਂ ਮੈਂ ਨਾ ਖੀਰ ਵੀ ਬਣਾਉਣੀ ਸੀ ਮੇਰੇ ਨਾ ਗੈਸਟ ਆਉਣੇ ਆ ਪਰਸੋਂ। ਤੇ ਮੈਂ ਕਿਹਾ ਤੁਹਾਡੇ ਕੋਲ ਖੀਰ ਵੀ ਪੁੱਛ ਲੈਂਦੀ ਆਾਂ ਵੀ ਫਰ ਜਿਹੜਾ ਜਿੰਨਾ ਮੇਰੇ ਕੋਲ ਟਾਈਮ ਹੋਏਗਾ ਜੇ ਚਾਵਲਾਂ ਦਾ ਟਾਈਮ ਹੈਗਾ। ਚਾਵਲ। ਨਾਲਾਂ ਜ ਖਦ ਦਾ ਟਾਈਮ ਹੈ। ਖੀਰ ਬਣਾ ਲਾਂਗੇ ਤੁਸੀਂ ਖ ਖੀਰ ਕਿਸ ਨਾਉਦੇ ਹੋ ਤੁਸੀਂ
ਇੱਕ ਤੇ ਖੀਰ ਜਿਹਦੀ ਬਣਦੀ ਇੱਕ ਤੁਸੀਂ ਖੀਰ ਇੱਕ ਚਾਵਲ ਜਿਵੇਂ ਭਿਗਏ ਹੋ ਨਾ ਤੁਸੀਂ ਚਾਵਲ ਨੂੰ ਧੋਤਿਆਂ ਨੂੰ ਉਹਨੂੰ ਮਿਕਸੀ ਚ ਕਰ ਲੋ ਮਿਕਸੀ ਵਿੱਚ ਕਰ ਲੈਨੇ ਉਹ ਟੋਟੇ- ਟੋਟੇ ਹੋ ਜਾਂਦੇ ਨੇ ਤੇ ਤੁਸੀਂ ਅੱਜ ਕੱਲ੍ਹ ਖੀਰ ਮੈਂ ਤੇ ਜਿਆਦਾ ਉਹ ਬਣਾਣ ਲੱਗ ਗਈ ਹਾਂ ਮੈਂ ਹੁਣ ਪਹਿਲੇ ਮੋਟੇ ਚਾਵਲ ਸਬੂਤੇ ਚਾਵਲ ਬਣਾਣੀ ਸਾਂ ਹੁਣ ਤੇ ਮੈਂ ਇਹ ਬਣਾ ਲੈਂਦੀ ਹਾਂ ਬਰੀਕ-ਬਰੀਕ ਚਾਵਲ ਹੋ ਜਾਂਦੇ ਨੇ ਇੱਕ ਦਿ ਉਹ ਚ ਛੇ ਇਹ ਗੱਲ ਜਾਂਦੇ ਨੇ ਜਿਵੇਂ ਕਿੱਲੋ ਦੁੱਧ ਲੈ ਲਿਆ ਤੇ ਕੜਛੀ ਦੋ ਕਿੱਲੋ ਦੂੱਧ ਦੇ ਇੱਕ ਕੜਸੀ ਚਾਵਲ ਭਿੱਜੀ ਭਿਗੋ ਕੇ ਉਹਨੂੰ ਪੀਸ ਲਓ ਮਿਕਸੀ ਚ ਤੇ ਉਹ ਇੰਨੀ ਕੁ ਵਧੀਆ ਬਣਦੀ ਜੇ ਖੀਰ ਉਹਦੇ ਵਿੱਚ ਤੁਸੀਂ ਖੂਬ ਸਾਰਾ ਡਰਾਈ ਫਰੂਟ ਪਾਾਲੋ ਹਮ ਛੋਟੀ ਇਲਾਚੀ ਪਾਲੋ ਫਲੇਵਰ ਦੇਣ ਲਈ ਕਈ ਕੁਛ ਤੇ ਬਦਾਮ ਜੇਹੇ ਕੱਟ ਕੇ ਪਾਓ ਉਹ ਬਹੁਤ ਹੀ ਵਧੀਆ ਉਹ ਬੜੀ ਜਲਦੀ ਬਣਦੀ ਪਹਿਲਾਂ ਹੁਣ ਲੋਕੀ ਬਣਾਉਂਦੇ ਸੀ ਦੁੱਧ ਨੂੰ ਵਿੱਚ ਜੋ ਸਾਰਾ ਦਿਨ ਲੱਗੇ ਰਹੋ- ਲੱਗੇ ਰਹੋ ਉਹ ਕੜਦੀ ਹੈ ਉਹ ਕੜ-ਕੜ ਕੇ ਕਿ ਉਹ ਤੇ ਠੀਕ ਹੈ ਉਹ ਬੜੀ ਵਧੀਆ ਬਣਦੀ ਹੈ ਲੇਕਿਨ ਹੁਣ ਜੇ ਜਲਦੀ ਕਹਿ ਵੀ ਆਣੇ ਵ ਤੇ ਜਲਦੀ-ਜਲਦੀ ਕਰਨਾ ਤੇ ਜਲਦੀ ਹੋ ਜਾਂਦੀ ਹੈ।
ਹਾਂਜੀ ਇਹ ਜਲਦੀ ਵਾਲਾ ਕੰਮ ਵਧੀਆ ਹੈ ਕਿ ਉਹਨੂੰ
ਇਹ ਜਲਦੀ ਵਾਲਾ ਕੰਮ ਬਹੁਤ ਵਧੀਆ ਹੰਮ ਅਸੀ ਮੈਂ ਤੇ ਇੰਜ ਕਰਨ ਲੱਗ ਗਈਆਂ ਹੁਣ ਤੇ ਇੱਕ ਉਹ ਅਗਲਾ ਵੀ ਪੁੱਛਦਾ ਇਹ ਖੀਰ ਕਿਵੇਂ ਵੇ ਐ ਖੀਰ ਕਿਵੇਂ ਵੇ
ਹਾਂਜੀ- ਹਾਂਜੀ ਹਾਂ ਇਹ ਵਧੀਆ ਤਰੀਕਾ ਮਤਲਬ- ਤੇ ਉਹਨੂੰ ਮਿਕਸੀ ਚ ਕਰ ਲਿਆ ਤੇ ਬਸ ਵੀ ਛੇਤੀ ਕਰੱ ਜਾਂਦੇ ਆ ਔਰ ਨਾਲੇ -ਨਾਲੇ ਉਹ ਨਾ ਕਈ ਵਾਰੀ ਜਿਵੇਂ ਜਿਆਦਾ ਸਾਬਤ ਮੋਟੇ ਚਾਵਲ ਪਾਓ ਨਾ ਕਲੇ
ਲੇਸਲੇ-ਲੇਸਲੇ ਹੋ ਜਾਂਦੇ ਵੇ ਤੇ- ਮਤਲਬ ਕਈ ਵਾਰੀ ਉਹ ਨਾ ਕਾਹਲੀ ਵਿੱਚੋਂ ਫੇਿਰ ਗਲਦੇ ਨਈ ਉਹ ਫੇਿਰ ਮੂੰਹ ਨਾਲੇ ਉਹ ਚਬਾਨੇ ਹੀ ਪੈਂਦੇ ਨੇ ਇੱਕ ਤਰ੍ਹਾਂ ਖੀਰ ਦੇ ਆਪਣਾ ਟੇਸਟ ਹੁੰਦਾ ਹੈ ਟਾਈਮ ਖੁੱਲ੍ਹਾ ਹੋਵੇ
ਹਾਂ ਚਲੋ ਬੜੀ ਵਧੀਆ ਤੁਂ
ਬੜੀ ਚਲੋ ਜੀ ਮੈਨੂੰ ਵੀ ਬੜਾ ਅੱਛਾ ਲੱਗਾ ਤੁਹਾਨੂੰ ਮਿਲ ਬਹੁਤ ਹੀ ਅੱਛਾ ਲੱਗਾ
ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ